ਹੈਲੋ,
ਹੈਲੋ,
ਹੈਲੋ,
ਹਲੋ।
ਸਾਸ਼ਰੀਕਾਲ ਜੀ ਕੀ ਹਾਲ ਜੇ
ਸਾਸਰੀਕਾਲ ਕਾਲ ਵਧੀਆ, ਵਧੀਆ। ਤੁਹੀ ਸੁਣਾਓ?
ਵਧੀਆ ਕੀ ਹਾਲ ਚਾਲ ਕਿੱਥੇ ਰੈਂਦੇ ਓ ਅੱਜ ਕੱਲ?
ਕਿਤੇ ਨੀ ਬਸ ਏਦਾਂ ਈ ਬੱਚਿਆਂ ਨੂੰ ਛੁੱਟੀਆਂ ਪਈਆਂ ਘਰੇ ਈ।
ਹਾਂਜੀ, ਤੁਹੀਂ ਦੱਸੋ?
ਵਧੀਆ, ਵਧੀਆ ਮੈਂ ਕਿੰਨੇ ਦਿਨ ਤੋਂ ਸੋਚ ਰਈ ਸੀ। ਕੀ ਗੱਲ ਕਰਾਂ ਪਤਾ ਨੀ ਕੀ ਬੀਜੀ ਨਾ ਹੋਣ ਕਿਤੇ।
ਹੋਰ ਗਏ ਨੀ ਕਿਤੇ ਛੁੱਟੀਆਂ ਚ ਘੁੰਮਣ?
ਨਈ ਜੀ ਨਈ ਹਜੇ ਗਰਮੀ ਬੜੀ ਐ। ਗਰਮੀ ਥੋੜੀ ਹਾਂਜੀ, ਹਾਂਜੀ। ਹੋਰ ਕੀ ਬਣਾ ਲਿਆ?
ਅਸੀਂ ਅਜੇ ਤੇ ਫ੍ਰਰੀ ਆਂ ਅਜੇ ਸੋਚ ਰੇ ਆਂ ਬੱਚੇ ਕੈਂਦੇ ਅਸੀਂ ਕੱਦੂ, ਤੋਰੀਆਂ ਤੇ ਬਿਲਕੁਲ ਨੀ ਖਾਣੇ। ਤੁਸੀਂ ਕੁਛ ਹੋਰ ਬਨਾਓ।
ਬੱਚਿਆਂ ਨੂੰ ਬਾਅਰ ਦਾ ਜੰਕ ਫੂਡ ਦੇ ਦੋ ਓ ਖਾ ਲੈਣਗੇ।
ਹਾਂ ਬੱਚਿਆਂ ਨੂੰ ਓ ਤੇ ਭਾਵੇਂ ਸਾਰਾ ਦਿਨ ਦੇਈ ਜਾਓ।
ਹਾਂ ਹੋਰ ਸੁਣਾਓ?
ਹੋਰ ਵਧੀਆ ਤੁਹੀਂ ਦੱਸੋ ਕੀ ਕਰਦੇ ਹੁੰਦੇ ਅੱਜ ਕੱਲ? ਹਾਂਜੀ।
ਤੁਸੀਂ ਗਏ ਨਾਨੀ ਘਰ ਕੇ ਨਈ ਹਜੇ।
ਨਈ ਨਈ ਅਸੀਂ ਆਏ ਜੇ ਪਰਸੋਂ ਦੇ।
ਠੀਕ ਐ ਹੋਰ ਪਰਿਵਾਰ ਠੀਕ ਸਾਰਾ?
ਹਾਂਜੀ, ਸਭ ਵਧੀਆ ਤੁਹੀ ਦੱਸੋ?
ਹਾਂਜੀ, ਕੋਛ ਨੀ ਬਸ ਕੱਪੜੇ, ਕੁਪੜੇ ਤੈਅ ਕਰਨ ਲੱਗੇ ਆ। ਹਾਂ ਔਰ।
ਹੋਰ, ਹਾਂਜੀ ਠੀਕ ਆਂ। ਮੈਂ ਕੇਆ ਤੁਸੀਂ ਕਰਦੇ ਹੁੰਦੇ ਕੋਈ ਵਰਕ ਵਗੈਰਾ ਘਰੇ ਕੇ ਜਾਂ ਫਰੀ ਹੁੰਦੇ ਓ।
ਨਈ ਹਜੇ ਤੇ ਫਰੀ ਆਂ ਤੁਸੀਂ ਕ
ਅੱਛਾ ਨਈ ਨਈ ਅਜੇ ਤੇ ਫਰੀ ਜੇ।
ਅੱਛਾ ਅੱਛਾ।
ਹਾਂਜੀ
ਚਲੋ ਕੋਈ ਵਰਕ ਵਗੈਰਾ ਹੋਏਗਾ ਤੇ ਦੱਸਿਓ ਮੈਨੂੰ।
ਹਾਂਜੀ, ਹਾਂਜੀ ਕੋਈ ਗੱਲ ਨਈ ਜੇ ਹੋਏਗਾ ਤੇ ਤੁਹੀ ਮੈਨੂੰ ਦੱਸ ਦਿਓ ਮੈਂ ਵੀ ਤਾਨੂੰ ਦੱਸ ਦਾਂਗੀ।
ਠੀਕ ਐ ਬੱਚਿਆਂ ਦੀਆਂ ਕਲਾਸਾਂ ਕਦੋਂ ਤੋਂ ਹੋ ਰੀਆਂ ਸ਼ੁਰੂ?
ਹਾਂਜੀ
ਬੱਚਿਆਂ ਦੀਆਂ ਛੁੱਟੀਆਂ ਕਿੰਨੀ ਤਰੀਕ ਤੱਕ ਪਈਆਂ ਜੀ।
ਬੱਚਿਆਂ ਨੂੰ ਛੁੱਟੀਆਂ ਤੇ ਅ ਤੀਹ ਜੂਨ ਤੱਕ ਆ। ਦੇਖੋ ਹੁਣ ਬਾਕੀ ਜੇ ਗਰਮੀ ਜ਼ਿਆਦਾ ਹੋਏਗੀ ਤੇ ਸ਼ਾਇਦ ਅੱਗੇ ਵੀ ਹੋ ਜਾਣਗੀਆਂ। ਹਾਂਜੀ।
ਔਰ।
ਹੋਰ ਵਧੀਆ ਜੇ ਤੁਹੀ ਦੱਸੋ ਕਿੱਦਾਂ ਭਾਜੀ ਠੀਕ ਨੇ‌?
ਹਾਂਜੀ ਸਭ ਵਧੀਆ ਠੀਕ ਠਾਕ ਤੁਹੀ ਸੁਣਾਓ। ਕੰਮ ਕਰ ਲੇਆ ਬੱਚਿਆਂ ਨੇ ਛੁੱਟੀਆਂ ਦਾ?
ਨਈ ਅਜੇ ਤੇ ਨੀ ਕੀਤਾ ਜੇ ਬੇਟੀ ਨੇ ਕੀਤਾ ਥੋੜ੍ਹਾ ਜਿਹਾ। ਬੇਟੇ ਨੇ ਤਾਂ ਨਹੀਂ ਅਜੇ ਕੁਛ ਵੀ ਕੀਤਾ।
ਅੱਛਾ।
ਬੱਚਿਆਂ ਨੂੰ ਹੁਣ ਛੁੱਟੀਆਂ ਦੇ ਵਿੱਚ ਸਿਰਫ ਜਾਂ ਖਾਣ ਨੂੰ ਦੇਈ ਜਾਓ ਕੁਛ ਤੇ ਜਾਂ ਬਸ ਫੋਨ ਦੇਦੋ।
ਹੂੰ ਪੜ੍ਹਾਈਆਂ ਦਾ ਤੇ ਨਾ ਹੀ ਨਾ ਲੋੜ ਆ ਪੜ੍ਹਾਈ ਦਾ।
ਹਾਂ ਬੁੱਕਸ ਅਜੇ ਰੱਖੀਆਂ ਉਹ ਜਦੋਂ ਛੁੱਟੀਆਂ ਖਤਮ ਹੋਣਗੀਆਂ ਉਦੋਂ ਪੜਨਗੇ।
ਹੂੰ ਮੇਰੇ ਵਾਲੇ ਨੇ ਬੇਟੇ ਨੇ ਤੇ ਥੋੜਾ ਕਰ ਲਿਆ ਗੁੜੀਆਂ ਨੇ ਵੀ, ਕਰ ਹੀ ਲਿਆ ਸਾਰਾ ਉਹਦੇ ਦੋ ਪ੍ਰੋਜੈਕਟ ਬਣਾਉਣ ਵਾਲੇ ਉਹ ਹੁਣ ਮੈਂ ਬਣਾਵਾਂਗੀ। ਪ੍ਰਿੰਟ ਆਊਟ ਕਢਾ ਕੇ।
ਚਲੋ ਗਰਮੀ ਹੈ ਵੀ ਬੜੀ ਐ ਇੱਕੋ ਤੇ ਵਧੀਆ ਛੁੱਟੀਆਂ ਈ ਐ ਪਰ ਇਹ ਵੀ ਬੱਚੇ ਘਰੇ ਬੈਠਦੇ ਨੀ। ਸਕੂਲ ਇਹ ਵੀ ਚਲੋ ਆਰਾਮ ਨਾਲ ਬੈਠ ਤੇ ਜਾਂਦੇ।
ਹਾਂਜੀ-ਹਾਂਜੀ, ਹੋਰ ਕਿੰਨੇ ਦਿਨ ਰੋਗੇ ਨਾਨੀ ਘਰ ਫਿਰ?
ਅ ਮੇਰੇ ਮੰਮਾ ਨੇ ਕਰਵਾਇਆ ਸੀਗਾ ਲੈਂਸ ਪਵਾਇਆ ਸੀ ਤੇ ਸੋ ਸ਼ਾਇਦ ਅਸੀਂ ਇੱਕ ਵੀਕ ਤਾਂ ਕਰਾਵਾਂਗੇ ਫੇਰ ਅਸੀਂ
ਠੀਕ ਆ ਆਂਟੀ ਜੀ ਦੀ ਤਬੀਅਤ?
ਹਾਂਜੀ ਠੀਕ ਨੇ ਹੁਣ,
ਕੀ ਕਹਿੰਦੇ ਡਾਕ
ਇਹਨਾਂ ਦੀ ਨਾ ਜ਼ਿਆਦਾ ਵੀਕ ਹੋ ਗਈ ਸੀਗੀ ਹੁਣ ਇੱਕ ਅੱਖ ਦੇ ਵਿੱਚੋਂ ਨਜ਼ਰ। ਮੈਂ ਕਿਹਾ ਵੀ ਇਹਨਾਂ ਨੇ ਛੇ ਸਾਲ ਪਹਿਲਾਂ ਇੱਕ 'ਚ ਪਵਾਇਆ ਸੀਗਾ ਲੈਂਜ।
ਹੂੰ,
ਤੇ ਹੁਣ ਦੂਸਰੇ ਵਿੱਚ ਉਹ ਜ਼ਿਆਦਾ ਲੇਟ ਹੋ ਗਿਆ ਸ਼ਾਇਦ ਉਹਦੇ ਕਾਰਨ ਕਰਕੇ ਥੋੜੀ ਜਿਆਦਾ ਘੱਟ ਗਈ ਸੀ। ਤਿਨ ਹਜ਼ਾਰ
ਹੁਣ ਏਸ ਕਰਕੇ ਕਰਵਾਇਆ ਹੁਣ।
ਠੀਕ। ਹੋਰ, ਸੇਲੀ ਭੈਣ ਦਾ ਆਇਆ ਨੀ ਫੋਣ ਕਿਸੇ ਦਾ?
ਸੇਲੀ ਭੈਣ ਨਈ ਹੋਰ ਤੇ ਨਹੀਂ ਜੇ ਕਿਸੇ ਦਾ ਆਇਆ, ਹਾਂਜੀ।
ਤੇ ਆਇਓ ਫਿਰ ਕੇ ਐਕਟੀਵਾ ਤੇ?
ਨਹੀਂ, ਅਸੀਂ ਐਕਟੀਵਾ ਤੇ ਸਿੱਧਾ ਫਿਰ ਉੱਥੇ ਬਟਾਲੇ ਗਏ ਸੀਗੇ ਜਿੱਥੇ ਹੋਸ ਪਿੱਟਲ ਮੰਮਾ ਦਾ ਹੋਣਾ ਸੀ ਔਪਰੇਟ, ਤੇ ਫੇਰ ਹੁਣ ਜਿੱਦਣ ਖ਼ਤਮ ਹੋਣਗੀਆਂ ਛੁੱਟੀਆਂ ਓਦਣ ਅਪਣੇ ਸਾਧਨ ਦਾ ਏਹ ਹੁੰਦਾ ਵੀ ਚਲੋ ਅਰਾਮ ਨਾਲ ਬੈਠ ਕੇ ਚੱਲ ਜਾਈਦਾ ਬੱਸ ਦੇ ਵਿੱਚ ਵੀ ਗਰਮੀ ਦੇ ਵਿੱਚ ਕਿੱਥੇ ਜਾਇਆ ਜਾਂਦਾ।
ਹੂੰ, ਹੋਰ ਸੁਣਾਓ?
ਹੋਰ ਵਧੀਆ ਤੁਹੀਂ ਦੱਸੋ ਕਿੱਦਾਂ ਤਾਡੇ ਸੈ਼ਰ ਦਾ ਮੌਲ-ਚਾਲ ਇੱਧਰ?
ਸੈ਼ਰ ਵੀ ਠੀਕ ਐ ਵਧੀਅ ਐ ਗਰਮੀ ਚ ਲੋਕੀ ਘੁੱਮੀ-ਫਿਰੀ ਜਾਂਦੇ ਕਈ ਕੈੰਦੇ ਗਰਮੀ ਬੜੀ ਕੋਈ ਨਿਕਲਦਾ ਨੀ ਬਾਰ।
ਓਹੀਓ ਤੇ। ਜੇੜਾ ਕੰਮ ਵਾਲਾ ਔਨੇ ਫਿਰ ਜਾਣਾ ਈ ਜਾਣਾ, ਸਾਡੇ ਵਰਗਿਆਂ ਨੇ ਘਰੇ ਬੈਣਾ ਵਾ। ਸਾਨੂੰ ਜਿਆਦਾ ਗਰਮੀ ਲੱਗਣੀ, ਹੂੰ ਹਾਂਜੀ।
ਹੋਰ ਸੁਣਾਓ?
ਹੋਰ ਵਧੀਆ
ਰੋਟੀ ਲੇਟ ਖਾਂਦੇ ਰਾਤ ਸ਼ਾਮੀ ਲੇ ਸਬਜ਼ੀ ਸਬੀ ਬਣਾਣੀ ਏ। ਆਪਾਂ ਤੇ ਦਾਲ ਬਣਾਈ ਐ ਅੱਜ ਕਾਲੀ
ਅੱਛਾ-ਅੱਛਾ ਨਈ ਹਜੇ ਅਜੇ ਹਜੇ ਅਸੀਂ ਬਣਾਉਣਾ ਅਜੇ ਤੇ
ਹਾਂਜੀ
ਦੇਖਦੇ ਆ ਗੁੜੀਆ ਕੈਹ ਰੀ ਪਨੀਰ ਦੀ ਸਬਜ਼ੀ ਬਣਾਓ ਤੇ ਹੁਣ ਦੇਖਦੇ ਆਂ ਹੂੰ।
ਹੂੰ
ਹਾਂਜੀ
ਚਲੋ ਤਾਡੇ ਫਿਰ ਮਿਲ ਜਾਂਦਾ ਇੱਥੇ ਪਿੰਡੋ ਸਾਰਾ ਕੁਛ
ਨਈ-ਨਈ ਪਿੰਡ ਤੋਂ ਨੀ ਜੇ ਸਾਡੇ ਲਾਗੇ ਇੱਥੇ ਹੋਰ ਅੱਡਾ ਪੈਂਦਾ ਜੇੜਾ ਸਾਨੂੰ ਮੇਨ ਉਥੇ ਮਿਲਦਾ ਪਿੰਡ ਵਿੱਚ ਤੇ ਨੀ ਕੋਈ ਵੀ ਹੈਗੀ।
ਫਿਰ ਪਨੀਰ ਹੁਣ ਘਰੇ ਬਣਾਓਗੇ ਕਿ ਲੈ ਕੇ ਆਓਗੇ।
ਨਈ ਨਈ ਲੈ ਕੇ ਆਵਾਂਗੇ।
ਚਲੋ।
ਅੱਛਾ ਹੋਰ ਵਧੀਆ ਤੁਸੀਂ ਦੱਸੋ ਕੀਤੀ ਕੋਈ ਸ਼ੋਪਿੰਗ-ਸ਼ੂਪਿੰਗ ਗਰਮੀਆਂ ਦੀ ਕੋਈ
ਨਈ ਹਜੇ ਤੇੇ ਕੋਈ ਨੀ ਗਰਮੀਆਂ 'ਚ ਟੀ-ਸ਼ਰਟ ਪਜਾਮੇ ਘਰੇ ਪਾਈ ਦੇ ਆ ਸੂਟ ਕਿਤੇ ਜਾਣਾ-ਆਣਾ ਉਦੋਂ ਪਾਈ ਦੇ ਐ ਤੇ ਟੀ-ਸ਼ਰਟ ਪਜਾਮੇ ਲੈ ਆਂਦੇ ਸੀਗੇ।
ਓ ਨਈ ਵਧੀਆ ਸਗੋਂ ਕੇ ਓ ਸਗੋਂ ਜੈਦਾ ਖਰ ਚਾ ਬਚ ਜਾਂਦਾ ਵਾ ਨਵੇਚ ਟੀ-ਸ਼ਰਟ ਪਜਾਮਾ ਤੇ ਵਧੀਆ ਨਾ।
ਓਹੀ ਨਾ
ਹੂੰ
ਹੋਰ ਸੁਣਾਓ ਕੀ ਕਰਦੀ ਬੇਟੀ
ਬੇਟੀ ਵੀ ਬਸ ਫੋਨ ਨਾਨੀ-ਮੰਮਾ ਦਾ ਲੈ ਕੇ ਬੈਠੀ ਜੇ
ਅੱਛਾ- ਅੱਛਾ
ਹੂੰ ਏਥੇ ਵਾਈਫਾਈ ਲੱਗਿਆ ਵਾ ਹੁਣ ਏਥੇ ਮੌਜ ਆ। ਨਈ ਬੇਟਾ ਨਈ ਜੀ ਓ ਅਪਣੀ ਭੂਈ ਕੋਲ ਗਿਆ ਆ। ਕੈੰਦਾ ਹੀ ਬੀ ਏਥੇ ਆਜੂਗਾ ਹੁਣ ਨਾਨੀ ਮੰਮਾ ਕੋਲ ਹੀ ਉਥੋਂ ਸਿੱਧਾ‌
ਹੁਣ ਤੂੰ ਜਾਏਂਗੀ ਲੈਣ।
ਨਈ- ਨਈ ਓ ਛੱਡ ਜਾਣਗੇ ਉਦੇ ਭੈ ਹੋਨੀ।
ਅੱਛਾ-ਅੱਛਾ
ਹਾਂਜੀ ਸਾਡੇ ਇੱਧਰ ਅੱਗੇ ਸਾਡੇ ਤੋਂ ਅੱਗੇ ਆ ਬੀ
ਅੱਛਾ-ਅੱਛਾ
ਆਪੇ ਛੱਡ ਜਾਣਾ ਉਹਨਾ ਜਿੱਦਾਂ ਓਦੋਂ ਦਿਲ ਨਾ ਲੱਗੂਗਾ ਜੇ ਨਵਾਂ-ਨਵਾਂ ਗਿਆ ਨਾ ਥੋੜਾ ਉਹਨੂੰ ਇਹ ਵੀ ਸਾਰੇ ਜਾਣੇ ਉਹਨੂੰ ਹੋ ਗਏ ਜੇ ਤਿੰਨ ਦਿਨ
ਅੱਛਾ-ਅੱਛਾ ਠੀਕ
ਹਾਂਜੀ
ਚਲੋ ਨਿਆਣਿਆਂ ਨੇ ਜਾਣਾ ਵੀ ਕਿੱਥੇ
ਹਾਂਜੀ ਹੋਰ ਵਧੀਆ ਤੇ ਹਾਂਜੀ
ਚਾਹ ਪਾਣੀ ਪੀ ਲਿਆ।
ਹਾਂਜੀ ਚਾਹ ਪੀ ਲਈ ਆ।
ਠੀਕ ਆ।
ਹੋਰ
ਗਰਮੀ ਦੇ ਵਿੱਚ ਜ਼ਿਆਦਾਤਰ ਨਿੰਬੂ-ਪਾਣੀ ਵਗੈਰਾ ਹੀ ਸਹੀ ਰਹਿੰਦਾ ਜਾਂ ਪਾਣੀ ਪੀ ਜਾਈਦਾ ਵਾ। ਕੁਛ ਖਾ ਲੋ ਤੇ ਉਹ ਪਾਣੀ ਪੀ-ਪੀ ਕੇ ਸਾਰਾ ਦਿਨ ਬਸ, ਹਾਂਜੀ।
ਹੋਰ ਆ ਜਾਓ ਕਦੀ ਸ਼ਹਿਰ ਵੱਲ ਨੂੰ।
ਹਾਂਜੀ, ਸੋਇ ਜਿੱਦ ਦਿਨ ਕਿਤੇ ਹੋਏਗਾ ਠੰਡਾ ਥੋੜ੍ਹਾ ਮੌਸਮ ਉੱਦਣ ਮਾਰਾਂਗੇ ਸ਼ਾਇਦ ਜੇ ਬਾਬਾ ਜੀ ਮੇਹਰ ਕਰਨ ਤੇ ਗੋਲਡਨ ਟੈਂਪਲ। ਤੇ ਫੇਰ ਕੋਈ ਨਹੀਂ ਮਾਰਾਂਗੇ ਤੁਹਾਡੇ ਕੋਲ ਵੀ ਚੱਕਰ।
ਠੀਕ ਹੈ, ਗੋਲਡਨ ਟੈਂਪਲ ਤੇ ਰਸ਼ ਬਹੁਤ ਹੁੰਦਾ, ਸੰਗਤ ਵਵਾ ਦੂਰੋਂ-ਦੂਰੋਂ ਆ ਰਹੀ ਹੈ ਨਾ ਮੱਥਾ ਟੇਕਣ। ਛੁੱਟੀਆਂ ਕਰਕੇ।
ਹਾਂਜੀ, ਹੁਣ ਛੁੱਟੀਆਂ ਨਾ ਸਾਰੇ ਵੀ ਸਾਰਿਆਂ ਨੂੰ ਹੁੰਦਾ ਦੂਰ-ਦੂਰ ਵਾਲੇ ਤੇ ਫਿਰ ਆ ਹੀ ਜਾਂਦੇ ਨਾ, ਹਾਂਜੀ। ਵੀ ਛੁੱਟੀਆਂ ਦਾ ਫਾਇਦਾ ਲੈਂਦੇ ਸਾਰੇ।
ਭਾਈ ਸ਼ਾਲੂ ਦਾ ਢਾਬਾ ਵਾ ਗੁਰਦੁਆਰਾ ਬੜਾ ਮਸ਼ਹੂਰ ਆ। ਸ਼ਹਿਰ ਦੇ ਵਿੱਚ ਪੈਂਦਾ ਉਹ ਵੀ ਬੜੀ ਸੰਗਤ ਉੱਥੇ ਵੀ ਜਾਂਦੀ ਹੈ ਉਹ ਸੰਡੇ ਨੂੰ ਸੰਡੇ। ਮਤਲਬ ਇਸ਼ਨਾਨ ਕਰਦੇ ਆ ਉੱਥੇ। ਇੱਥੇ ਬਾਬਾ ਜੀ ਨੇ ਵਰ ਦਿੱਤਾ ਹੈ ਕਿ ਜਿੱਦਾਂ ਕਿ ਕੋਈ ਇਨਫੈਕਸ਼ਨ ਉਹ ਨਾਵੇ ਇੱਥੇ ਸਹੀ ਹੋ ਜਾਏਗਾ। ਤੇ ਜੇ ਕਿਸੇ ਦੇ ਘਰ ਬੇਬੀ ਨੀ ਹੁੰਦਾ। ਉਹ ਨਾਵੇ ਉਹਨੂੰ ਉੱਥੋਂ ਬੇਬੀ ਮਿਲੇਗਾ ਬੜਾ ਵਧੀਆ ਇਤਿਹਾਸਿਕ ਜਗ੍ਹਾ ਹੈ। ਕਹਿੰਦੇ ਕਿ ਜਦੋਂ ਗੁਰੂ ਰਾਮਦਾਸ ਜੀ ਨੇ ਨਾ ਭਾਈ ਸ਼ਾਲੋ ਜੀੂੰ ਕਿਹਾ ਕਿ ਬਾਲਣ ਖਤਮ ਹੋ ਗਿਆ ਹੈ ਤੇ ਤੁਸੀ ਮਤਲਬ ਅ ਸ਼ਹਿਰ ਚ ਜਾਓ ਟਡੋਰ ਮਤਲਬ ਬਾਗ ਦੇ ਕੇ ਆਓ। ਕਿ ਬਾਲਣ ਚੜ੍ਹਾਓ ਇੱਥੇ ਤੇ ਕਿ ਅਹ ਮਤਲਬ ਲੰਗਰ ਹਾਲ ਚ ਲੋੜ ਆ ਦਰਬਾਰ ਸਾਹਿਬ। ਤੇ ਉਹਨਾਂ ਨੇ ਕਿਹਾ ਸੀ ਕਿ ਜਿਨਾਂ ਦੇ ਜਿਨਾਂ ਨੇ ਧੀਆਂ ਪੁੱਤਰ ਲੈਣੇ ਆ ਤੇ ਉਹ ਗੋਲਡਨ ਸਾਹਿਬ ਮਤਲਬ ਹਰਿਮੰਦਰ ਸਾਹਿਬ ਅਹ ਚੜਾ ਕੇ ਉਹ ਬਾਲਣ ਨੂੰ। ਥਕਿਆਂ ੳਉਹ ਏਦਾਂ ਕਿਹੇ ਲੋਕੀ ਚੜਾਉਣ ਆਏ ਤੇ ਫੇਿਰ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਕਿਹਾ ਹੈ ਕਿ ਤੁਸੀਂ ਤੇ ਮਹਾਰਾਜ ਤੁਸੀਂ ਕਹਿ ਰਹੇ ਹੋ ਏਦਾਂ ਸੰਗਤ ਨੂੰ ਕਿ ਉਹ ਪੁਤ ਦੇਣ ਦੇ ਆ ਧੀਆਂ ਦੇਣ ਦੇ ਤੇ ਮੈਂ ਕਿੱਥੋਂ ਦਊਂਗਾ ਕਹਿੰਦੇ ਮਾਲਕ ਤੁਸੀਂ ਤੇ ਸਭ ਕੁੱਛ ਦਿੰਦੇ ਜੇ ਤੇ ਧੀ-ਧੀਆਂ-ਪੁੱਤਰ ਨਾ ਦੋਗੇ ਜੇ ਕੋਈ ਬਾਲਣ ਚੜਾ ਕੇ ਆਊਗਾ। ਫੇਰ ਕਹਿੰਦੇ ਓਦੋਂ ਤੋਂ ਪਾਥੀਆਂ ਚੜ੍ਹਨੀਆਂ ਸ਼ੁਰੂ ਹੋ ਗਈਆਂ ਪਾਥੀਆਂ ਦਾ ਮੇਨ ਗੁਰਦੁਆਰਾ ਉਹ ਪਾਥੀਆਂ ਚੜਾ ਜੋ ਪਾਥੀਆਂ ਚੜਾਓ ਤੁਹਾਡੇ ਪੁੱਤਰ ਦੀ ਕਹਿੰਦੇ ਦੋ-ਦੋ ਪਾਥੀਆਂ ਹੀ ਮੰਗੀਆਂ ਸੀ ਉਹਨਾਂ ਨੇ। ਦੋ ਪਾਥੀਆਂ ਚੜਾਓ ਤੇ ਉੱਥੇ ਬਣਦਾ ਜਿੰਨਾ ਵੀ ਲੰਗਰ ਪ੍ਰਸ਼ਾਦਾ ਬਣਦਾ ਸਾਰਾ ਪਾਥੀਆਂ ਦੇ ਸਿਰ ਤੇ ਬਣਦਾ।
ਠੀਕ- ਠੀਕ।
ਬੜਾ ਬਹੁਤ ਇਤਿਹਾਸਿਕ ਗੁਰਦੁਆਰਾ ਆਓਗੇ ਤੇ ਵਧਾਈ ਪ੍ਰੋਗਰਾਮ ਬੱਸ ਸਟੈਂਡ ਤੋਂ ਆਟੋ ਮਿਲ ਜਾਂਦਾ ਲੋਗੜ ਦਾ ਤੇ ਨਾਲ ਹੀ ਉੱਤਰ ਕੇ ਆ। ਬੌਲੀ ਆ ਬਣੀ, ਬੌਲੀ ਦੇ ਵਿੱਚੋਂ ਪਾਣੀ ਨਿਕਲਦਾ, ਫਿਰ ਉੱਥੇ ਲੋਕੀ ਇਸਨਾਨ ਕਰਦੇ
ਹਾਂਜੀ-ਹਾਂਜੀ ਕੋਈ ਨਹੀਂ ਜੇ, ਆਵਾਂਗੇ ਤਾਂ ਫਿਰ ਜ਼ਰੂਰ ਕਰਾਂਗੇ ਦਰਸ਼ਨ
ਇੱਕ ਸ਼ੁਦਾ ਸਾਹਿਬ ਗੁਰਦੁਆਰਾ ਹੈ, ਬਾਬਾ ਦੀਪ ਸਿੰਘ ਜੀ ਦਾ ਇੱਕ ਗੋਲਡਨ ਟੈਂਪਲ ਆ, ਕਾਫ਼ੀ ਇਤਿਹਾਸਿਕ ਸਥਾਨ ਆ ਦੁਰਗਿਆਨਾ ਮੰਦਿਰ, ਆ ਫਿਰ, ਮਾਡਲ ਟਾਊਨ ਮਾਤਾ ਮੰਦਿਰ, ਆ ਲ ਕਾਫੀ ਜਗਾ ਬਨੀਆ ਏ, ਉਥੇ ਹੋਰ ਸੁਣਾਓ?
ਹੋਰ ਵਧੀਆ, ਠੀਕ ਜੇ ਚਲੋ ਠੀਕ ਆ, ਫੇਰ ਮੈਂ ਤੁਹਾਨੂੰ ਕਰਦੀ ਹਾਂ, ਫ੍ਰਰੀ ਹੋ ਕੇ ਕੋਈ ਨਾ ਆਇਆ ਜੇ ਓਕੇ, ਓਕੇ ਉਹਨੂੰਕਹਿ ਤਾ ਸੀਂ, ਏਨਾ ਚਿਰ